ਹੈਲੋ
ਹੈਲ, ਹੈਲੋ ਹਾਂਜੀ ਸਸ੍ਰੀ ਕਾਲ ਜੀ।
ਹਾਂਜੀ, ਸਸ ਸ੍ਰੀ ਕਾਲ ਜੀ।
ਕੀ ਹਾਲ, ਚਾਲ ਐ ਜੀ?
ਹਾਂਜੀ ਵਦੀਆ ਜੀ, ਹੋਰ ਕੀ ਕਾਰ ਰਏ ਸੀ ਜੀ?
ਬਾਸ, ਸੋਚ ਰਏ ਸੀ ਖਾਣਾ ਦੇ ਬਾਰੇ ਸੋਚ ਰਏ ਸੀਗੇ। ਓਦੇ ਵਿਚ ਟਾਈਮ ਨਾਲ ਦੇ ਪੁੱਛੀ ਜਾਂਦੀ ਸੀ ਵੀ ਕਿਵੇਂ, ਪੁੱਛੀ ਜਾਂਦੀ ਸੀ ਵੀ ਭੁੱਖ ਲੱਗੀ ਆ, ਬੇਟੇ ਨੂੰ ਪੁੱਛੀ ਜਾਂਦੀ ਸੀਗੀ ਮੈਂ।
ਅੱਛਾ, ਅੱਛਾ, ਅੱਛਾ ਤੇ ਹਾਂ, ਬਾਕੀ ਐਤੇ ਹੈ ਜੀ। ਮੈਂ ਵੀ ਦੇਖੋ ਟਾਈਮ ਬਾਰੇ ਸੋਚਦਾ ਸੀ ਕਿ, ਬੀ ਟਾਈਮ ਕਿੰਨੀ ਜਲਦੀ ਨਿਕਲ ਜਾਂਦਾ ਏ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹਾਂ ਬੋਤ ਜਲਦੀ, ਜਲਦੀ ਖਤਮ ਹੋ ਜਾਂਦਾ, ਵੀ ਐਨੂੰ ਆਪਾਂ ਕਿਵੇਂ ਆਪਾਂ ਮੈਨੇਜ ਕਰੀਏ ਮੈਂ ਤੁਆਨੂੰ ਪੁੱਛਦਾ ਸੀ, ਐਦੇ ਬਾਰੇ ਅ ਹਾਂ ਤੁਸੀਂ ਮਤਲਬ, ਕਿਵੇਂ ਮਤਲਬ ਟਾਈਮ ਵਗੈਰਾ ਕਿਵੇਂ ਮੈਨੇਜਮੈਂਟ ਕਰ ਮਤਲਬ ਕਿਵੇਂ ਕਰਦੇ ਓ, ਟਾਈਮ ਮੈਨੇਜ ਵਗੈਰਾ?
ਆਪਾਂ ਬਾਸ ਏਦਾਂ ਏ ਵੀ ਜੇੜਾ ਵੀ ਕਾੰਮ ਕਰਨਾ ਹੋਵੇ, ਓਨੂੰ ਦਮਾਗ ਵਿੱਚ ਏ ਸੋਚ ਸੋਚ ਲਈ ਦਾ ਵੀ ਐਨੇ ਵਜੇ ਮੈਂ ਆ ਕੰਮ ਕਰਨੈ, ਐਸ ਵੇਲੇ਼ ਮੈਂ ਆ ਕਾੰਮ ਕਰਨੈ ਜਿਵੇਂ ਸਵੇਰੇ
ਫੇਰ ਅ, ਆਪਨਾ ਪ੍ਰੀ ਪਲੈਂਟ ਕਾਰਕੇ ਰਾੱਖ ਲੈਨਾ, ਕਾੰਮ ਤਾਂ ਈਂ ਨਿਬੜਦੇ ਆ ਜੇ ਆਪਾਂ ਓਸ ਟਾਈਮ ਸਾਹਬ ਨਾਲ ਓਨੂੰ ਮੈਨੇਜ ਕਰਕੇ ਰਾੱਖ ਲਈਏ। ਬੀ ਜੀਮੇ ਸਵੇਰੇ ਐਨੀ ਦੇਰ ਤੇ ਮੈਂ ਓਠ ਕੇ ਐਨੀ ਦੇਰ ਚ ਆਪਣਾ ਐਕਸਰਸਾਈਜ਼ ਕਾਰਕੇ ਤੇ ਮੈਂ ਆਪਣਾ, ਬ੍ਰੇਕਫਾਸਟ ਰੈਡੀ ਕਰਨਾ ਫੇਰ ਅਗੋ ਲਂਚ ਦੀ, ਲੇੜੀਜ਼ ਨੂੰ ਤਾਂ ਏਹੀ ਟਾਈਮ ਮੈਨੇਜ ਕਰਨੈ ਵੀ ਓਨੂੰ ਤਾਂ ਸਵੇਰੇ, ਦਪੈਰੇ, ਸ਼ਾਮੀ ਜੇੜਾ ਰਾਤ ਨੂੰ ਘਰਦੇਆਂ ਨੂੰ ਖਾਣਾ ਬਣਾ ਕੇ ਦੇਨੈ
ਹੂੰ, ਹੂੰ ਦੇਖੋ
ਕਿਵੇਂ ਮੈਨੇਜ ਕਰਨੈ, ਏ ਹੋਜੂ ਸਵੇਰ ਵਾਲਾ ਖਾਣਾ ਮੈਂ ਦੁਪੈਰ ਤੱਕ ਦਵਾਂ ਦੁਪਹਿਰ ਵਾਲਾ ਮੈਂ ਸ਼ਾਮ ਤੱਕ ਦਵਾਂ
ਦੇਖੋ ਆਪਾਂ ਤੇ ਟਾਈਮ ਦੇ ਸ੍ਹਾਬ ਨਾਲ ਚੱਲਾਂਗੇ, ਆਪਾਂ ਸਵੇਰੇ ਕਾਰਕੇ ਹਾਟਦੇ ਆਂ ਤੇ ਹਾਂ, ਪੈਲਾਂ ਤਾ ਸਵੇਰੇ ਓਠਦੇ ਸਾਰੀ ਰਾਤ ਨੂੰ ਏ ਸੋਚੀ ਦਾ ਦਿਮਾਗ ਵਿੱਚ ਮੈਨੇਜ ਕਰੀਦਾ ਬੀ ਸਵੇਰੇ ਬੱਚੇਆਂ ਨੂੰ ਦੇਨਾ ਕੀ ਏ ਕੀ ਖਾਨਾ ਏ, ਇੱਕ ਅੱਗੇ ਪਤਾ ਕੀ ਐ, ਅੱਗੇ ਹੁੰਦਾ ਸੀ ਜਾਦ ਵੀ ਆਪਾਂ, ਏੱਕ ਵਾਰੀ ਖਾਣਾ ਬਣਾਦੇ ਸੀ ਤੇ ਦੇ ਕੋਈ ਐਡੀ ਜਰੂਰਤ ਨੀ ਪੈਂਦੀ ਸੀ, ਹੁਨ ਜੇ ਘਾਰ ਦੇ ਚਾਰ ਜੀ ਐ ਨਾ ਤੇ ਖਾਨਾ ਸਾਬ ਦਾ ਅਲੱਗ, ਅਲੱਗ ਐ।
ਅੱਛਾ ਜੀ।
ਓ ਲੇੜੀ ਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ ਨਾ, ਕਿਵੇਂ ਐ।
ਹਾਂ ਓ ਤਾਂ ਹੈ ਈ ਐਜੀ, ਦੇਖੋ ਆਪਾਂ ਵੀ ਮਲਬ ਅਪ ਮੇਰੀ ਲਾਏ ਮਲਬ ਅਪਨੀ ਸਬ ਦੀ ਲਾਈਫ ਚ ਹੁੰਦੈ ਈ ਐ ਕਿ ਟਾਈਮ ਨੂੰ, ਕਿਵੇਂ ਲੈ ਕੇ ਚੱਲਨੈ ਆਪਾ ਕਿੰਨੇ ਵਜੇ ਕੀ ਕੰਮ ਐਸ ਏਨੇ ਵਜੇ ਐ ਕੰਮ ਕਰਨੈ, ਜੇ ਐਂਵੇ ਹੁੰਦਾ ਨਾ ਅਗਰ ਕੋਈ ਵੀ ਏਕ ਕੰਮ ਸਿਕੀਪ ਹੋ ਜੇ ਸਾਰਾ ਟਾਈਮ ਖਰਾਬ ਹੋ ਜਾਂਦੈ।
ਹਾਂ, ਫੇਰ ਤਾਂ ਸਾਰਾ ਦੇਨ ਈ ਵੇਸਟ ਜਾਂਦੈ ਜੇ ਏਕ ਵੀ ਵਿੱਚੋਂ ਸਿਕਿਪ ਹੋਜੇ ਨਾ, ਤੇ ਫੇਰ ਸ ਫੇਰ ਸਾਰਾ ਟਾਈਮ ਹੀ ਵੇਸਟ ਜਾਂਦੈ।
ਆਹ ਫੇਰ ਸਾਰਾ ਸਰਕਲ ਹੀ ਖ਼ਰਾਬ ਹੋ ਜਾਂਦੈ। ਟਾਈਮ ਮੈਨੇਜਮੈਂਟ ਦਾ, ਹਾਂ ਜਿਵੇਂ ਮੰਨ ਲਓ ਸਵੇਰੇ ਮੈਂ ਏਕ ਕਾੰਮ, ਨਈ ਕਰ ਪਾਏਆ ਆੱਜ ਮੈਂ ਸਵਾ ਮਲਬ ਸਵੇਰੇ ਆੱਜ ਲੇਟ ਉੱਠੇਆ ਵਾ ਨਾ ਤੇ ਮੇਰੇ ਅੱਦੇ ਤੋਂ ਜਾਦਾ ਕੰਮ, ਮੇਰੇ ਪੈਂਡਿੰਗ ਪਏ ਹੋਏ ਨੇ। ਐਵੇ ਮੇਰੇ ਨਾਲ ਹੁੰਦਾ ਏ ਤੇ ਓ ਮੈਂ
ਅ ਨਈ ਏ ਸਾ ਏ ਕੱਲਾ ਤੁਹਾਡੇ ਨਾਲ ਨੀ ਹੁੰਦਾ ਏ ਸਾਰੇਆਂ ਨਾਲ ਈ ਹੁੰਦੈ, ਵੀ ਜਦੋਂ ਆਪਣਾ ਟਾਈਮ, ਹ ਜਦੋਂ ਆਪਣਾ ਟਾਈਮ ਲੰਘ ਜਾਂਦੈ ਨਾ ਤੇ ਫੇਰ ਆਪਾਂ ਨੂੰ ਪਛਤਾਵਾ ਹੋਣਾ, ਲੱਗ ਜਾਂਦੈ ਵੀ ਹਾਂ ਬੀ ਜੇ ਮੈਂ ਏ ਕੀਤਾ ਹੁੰਦਾ ਤੇ ਫੇਰ ਸ਼ ਮੈਨੂੰ ਸ਼ਾਏਦ ਏਦੇ ਵਿੱਚ ਕੋਈ ਸਫਲਤਾ ਮਿਲ ਜਾਂਦੀ, ਤੁਸੀਂ ਓ ਨਿੱਕੀਆਂ ਨਿੱਕੀ ਵੈਸੇ ਇਗਜ਼ਾਮਪਲ ਦੇਖੋ ਜਿਵੇਂ ਆਪਾਂ ਘਾਰ ਦੇ ਬੱਚੇ ਐ ਹਨਾ, ਆਪਾਂ ਅਸੀਂ ਮਤਲਬ ਕਿ, ਬੱਚੇਆਂ ਨੂੰ ਕੈਨੇ ਆਂ ਵੀ ਤੁਸੀਂ ਟਾਈਮ ਤੇ ਆਪਨਾ ਕਾੰਮ ਕਾਰ ਲੋ ਪੜ੍ਹ ਲੋ ਜਾਂ ਕੁਛ ਕਰ ਲੋ, ਤੇ ਓਦੋ ਤਾਂ ਬੱਚੇਆਂ ਨੂੰ ਓਦੀ ਐਮੀਅਤ ਪਤਾ ਨੀ ਹੁੰਦਾ ਗਾ। ਹਣਾ, ਤੇ ਜਦੋਂ ਟਾਈਮ ਲੰਘ ਜਾਂਦੈ, ਤੇ ਕੇਓਕਿ ਓਨਾ ਨੂੰ ਪਤਾ ਕਾਰ ਲਾਂਗੇ, ਕਾਰ ਲਾਂਗੇ ਜਦੋਂ ਟਾਈਮ ਲੰਘ ਜਾਂਦੈ ਫੇਰ ਬਾਚ ਪਛਤਾਵਾ ਹੁੰਦੈ। ਤੇ ਵੀ ਜੇ, ਓਨੂੰ ਮੈਨੇਜ ਕਾਰਕੇ ਚੱਲੇਆ ਹੋਵੇ ਵੀ ਐਸ ਟਾਈਮ ਤੇ ਮੈਂ ਐਨੀ ਦੇਰ ਚ ਆ ਕਾਰਨੈ, ਐਨੀ ਦੇਰ ਚ ਆ ਕਾਰਨੈ, ਐਨੀ ਦੇਰ ਚ ਫੇਰ ਮਤਲਬ ਕਿ ਪੈਲਾਂ, ਓ ਦਿਨ ਦੇ ਸਾਹਬ ਨਾਲ ਚੱਲਦੈ ਫੇਰ ਮ੍ਹੀਨੇਆਂ ਦੇ ਸਾਹਬ ਨਾਲ ਆਪਨਾ ਟਾਰਗੇਟ ਰੱਖ ਲੈਂਦੇ ਬੀ, ਐਨੀ ਦੇਰ ਚ ਮੈਂ ਆਹ ਕਾੰਮ ਕਾਰਨੈ। ਤੇ ਬੀ ਐਨੀ ਦੇਰ ਚ ਮੈਂ ਆਹ ਕੰਮ ਬਨਾ ਲੂੰਗਾ, ਐਨੀ ਦੇਰ ਚ ਆਜੋ, ਓ ਜਿਵੇਂ ਜਿਵੇਂ ਓਨੂੰ ਸ ਸਫਲਤਾ ਮਿਲੀ਼ ਜਾਊਗੀ ਓ ਸਫਲਤਾ ਦੇ ਕਦਮਾਂ ਵੱਲ ਅੱਗੇ, ਅੱਗੇ ਵੱਦਦਾ ਜਾਊਗਾ। ਓਦੀ ਤਰੱਕੀ ਹੁੰਦੀ ਜਾਊਗੀ, ਵੀ ਜੇ ਕੈ ਲੋ ਵੀ ਏਕ ਦਾਮ ਏਕ ਦਾਮ ਕੋਈ ਵੱਧ ਜੂਗਾ ਤਾ ਵੱਧ ਨੀ ਸਾਕਦਾ ਗਾ, ਏ ਤਾਂ ਜੇ ਤੁਸੀਂ ਟਾਈਮ ਨੂੰ ਕੈਂਦੇ ਟਾਈਮ ਤਾਂ ਆਪਦੇ ਹਾੱਥ ਵਿੱਚ, ਤੁ ਟਾਈਮ ਨੇ ਤਾਂ ਭੱਜੀ ਜਾਣੈ
ਹਾਂ।
ਟਾਈਮ ਨੂੰ ਪਕੜ ਕੇ ਤਾਂ ਤੁਸੀਂ ਰੱਖਨੈ, ਮਤਲਬ ਕੀ ਤੁਸੀਂ ਓਨੂੰ ਇੱਕ ਤਰਾਂ ਦਾ ਇੱਕ ਸਿਸਟਮ ਬਨਾ ਲੈਣੈ, ਹੁੰਦੇ ਤਾਂ ਸਾਰੇਆਂ ਕੋਲੀ਼ ਈ ਚੌਵੀ ਘੰਟੇ ਆ।
ਹਾਂ, ਓ ਤਾਂ ਹੈ ਜੀ ਦੇਖੋ, ਮੈਂ ਵੀ
ਵੀ ਹੈ, ਚੌਵੀ ਘੰਟੇ ਹਰ ਏਕ ਕੋਲੈ ਐ। ਕੋਈ ਤਾਂ ਓਸ ਚੌਵੀ ਘੰਟੇਆਂ ਨੂੰ, ਵੇਸਟ ਕਰ ਦੰਦੈ ਤੇ ਕ
ਕੋਈ ਓਦਾ ਮੈਨੇਜ ਕਾਰਕੇ ਓ ਕੁਛ ਅੱਛੀ
ਹਾਂ ਕੋਈ ਮੈਨੇਜ ਕਰਕੇ ਤਾਂ, ਹੁਨ ਚਲੋ ਬੰਦੇ ਵੀ ਓਹੀ ਹੁੰਦੇ ਆ ਟਾਈਮ ਵੀ ਓਹੀ ਹੁੰਦੈ। ਤੇ ਏ ਦੇਖੋ, ਆਪਾਂ ਕੈ ਦਿੰਨੇ ਆ ਓ ਪਤਾ ਪਤਾ ਨਈ ਕੇਓਂ ਸਫਲ ਹੋ ਗੇਆ, ਤੇ ਬੀ ਮੇਰੇ ਚ ਕੀ ਕਮੀ ਰੈ ਗਈ ਸੀ ਮੈਂ ਕੇਓ ਨਈ ਹੋਏਆ। ਤੇ ਜਾਂ ਦੂਜੇਆਂ ਨੂੰ ਆਪਾਂ ਕੈ ਦੇਨੇ ਆ, ਵੀ ਲੋਕੀ ਪਤਾ ਨੀ ਕੇਓਂ ਐਂ ਕਰੀ ਜਾਂਦੇ ਐਡੀ ਕੇੜੀ ਗਾੱਲ ਐ। ਜੇੜਾ ਸਫਲ ਹੋਂਦੈ, ਵਿ ਚਲੋ ਵੀ ਸਾਰੇਆਂ ਕੋਲ ਏਹੀ ਟਾਈਮ ਆ ਤੁਸੀਂ ਤਰੀ ਕੇ ਨਾਲ ਚੱਲੋ, ਕਿਵੇਂ ਨੀ ਸਫਲਤਾ ਮਿਲਦੀ ਸਫਲਤਾ ਤਾਂ ਮਿਲੂ਼ਗੀ।
ਸਹੀ ਗਾੱਲ ਐ, ਏ ਸਬ ਟਾਈਮ ਨਾਲ ਈ ਏ ਨਾ, ਅਗਰ ਆਪਾਂ ਕੋਈ ਵੀ ਕੰਮ ਟਾਈਮ ਨਾਲ ਕਰੀਏ ਯਾ ਟਾਈਮ ਤੋਂ ਪੈਲਾਂ ਕਾਰ ਲੀਏ। ਤੇ ਸਾਡਾ ਟਾਈਮ ਬਚ ਜਾਂਦੈ ਏ ਬੋਤ, ਤੇ ਸਾਡੇ ਕੋਲ ਐਕਸਟਰਾ ਐਕ ਚ ਟਾਈਮ ਮਿਲ ਜਾਂਦਾ ਐ, ਕਿ ਵੀ ਹਾਂ ਆਪਾਂ ਚਾੱਲ ਐ ਕਾੱਮ ਜਲਦੀ ਹੋ ਗੇਆ ਤੇ ਆਪਾਂ ਐਨੇ ਕੰਮ ਚ ਕੋਈ, ਕੋਈ ਹੋਰ ਕਾੰਮ ਕਰਦੀਏ ਜ
ਹਾਂ, ਹਾਂ, ਹਾਂ, ਹਾਂ, ਹਾਂ ਬੇਲਕੁਲ ਸਈ ਐ ਬੇਲਕੁਲ ਹਾਂ ਬੇਲਕੁਲ। ਬੇਲਕੁਲ ਸਈ ਏ।
ਹਾਂ ਮੈਂ ਵੀ ਜਿਵੇਂ ਸਵੇਰੇ ਕਈ ਵਾਰੀ, ਅ ਜਾਨਾ ਹੁੰਦਾ ਏ, ਯਾ ਲੇਟ ਹੋ ਜਾਂਨਾ ਵਾ ਨਾ ਤੇ ਮਨ ਐਵੇਂ ਲੱਗਦਾ ਕਿ ਓ ਕੰਮ ਰੈ ਗੇਆ, ਓ ਕੰਮ ਕਿਵੇਂ ਕਰੇਗਾ ਵਾਪਿਸ ਤੇ ਓ ਆ ਨਈ ਸਕਦਾ ਕੇਓਕਿ ਕਿ ਮੈਂ ਟਾਈਮ ਗਵਾ ਚੁੱਕੇਆ ਵਾਂ।
ਤਾਂ ਵਾਪਿਸ ਨੀ ਨਾ ਆਂਦਾ ਗਾ।
ਹਾਂ, ਟਾਈਮ ਨਾਲ ਆਪਾ ਹਾਰ ਕਾੰਮ ਕਰਾਂਗੇ, ਤੇ ਸਾਨੂੰ ਜਲਦੀ
ਨਈ ਤੁਸੀਂ ਏ ਦੇਖੋ, ਚਾਹੇ ਕੋਈ ਸੁਕੂਲ ਗੋਇੰਗ ਐ। ਸੁਕੂਲ ਚ ਜਾਂਦੈ, ਚਾਏ ਕੋਈ ਦਫ਼ਤਰ ਜਾਂਦਾ ਐ, ਚਾਏ ਕੋਈ ਘਾਰ ਚ ਕਾੰਮ ਕਰਦੈ, ਕਿਤੇ ਵੀ ਕੋਈ ਕਾੰਮ ਘਾਰਦਾ ਮਿਸਤਰੀ ਵੀ ਜਾਂਦੇ ਆ, ਮਜਦੂਰ ਵੀ ਜਾਂਦੇ ਆ, ਤੁਸੀ ਏ ਦੇਖੋ ਆ ਸਵੇਰ ਦੇ ਟਾਈਮ ਦੇਖੇਆ ਕਰੋ, ਸਾਰੇ ਆਪ ਦੇ ਟਾਈਮ ਦੇ ਸਾਹਬ ਨਾਲ ਭੱਜੇ ਤੁਰੇ ਜਾਂਦੇ ਹੁੰਦੇ ਆ। ਬੀ ਅਸੀਂ ਕਿਤੇ ਲੇਟ ਨਾ ਹੋ ਜੀਏ। ਜਦੋਂ ਓਨਾਂ ਨੇ ਵਾਪਸ ਆਨਾ ਓਨਾਂ ਦਾ ਵਾਪ ਪਸੰਦ ਦਾ ਟਾਈਮ ਹੋ ਗਿਆ ਤੇ ਪਤਾ ਲੱਗ ਗਿਆ ਵੀ ਹਾਂ ਵੀ ਇਸ ਵੇਲੇ ਉਹ ਆਪਾਂ ਟਾਈਮ ਹੀ ਦੇਖਦੇ ਹ ਨਾ ਵੀ ਹੁਣ ਇਹਨਾਂ ਨੂੰ ਛੁੱਟੀ ਹੋ ਗਈ ਤੇ ਜਦ ਆਪਾਂ ਤੁਸੀਂ ਕਿਤੇ ਵੀ ਵੱਡੇ ਸ਼ਹਿਰਾਂ ਚ ਜਾਓ ਆਪਾਂ ਨੂੰ ਸ਼ਾਮ ਨੂੰ ਰਸ਼ ਮਿਲਲੇਗਾ ਜਾਂ ਸਵੇਰੇ ਰਸ਼ ਮਿਲੂਗਾ ਕਿਉਂਕਿ ਉਹ ਟਾਈਮ ਦਫ਼ਤਰ ਦੇ ਜਾਣ ਦਾ ਸ਼ਾਮ ਨੂੰ ਦਫ਼ਤਰਾਂ ਤੋਂ ਆਉਣ ਦਾ ਉਹ ਇੱਕ ਉਹ ਇੱਕ ਟਾਈਮ ਹੀ ਹੈ ਨਾ ਤੇ ਜੇ ਆਪਾਂ ਬੱਚੇ ਨੂੰ ਸਕੂਲ ਹਾਂ ਸਕੂਲ ਚ ਪੜ੍ਹਾਉਂਦੇ ਹਾਂ ਬੱਚਾ ਆਪਾਂ ਸ਼ੁਰੂ ਤੋਂ ਸਕੂਲ ਚ ਰਹੇ ਆਾਂ ਜਾਂ ਕਿਵੇਂ ਆਪ ਆਪ ਵੀ ਪੜ੍ਹੇ ਆਾਂ ਪੜ੍ਹਾਇਆ ਵੀ ਹੈ ਪੜ੍ਹੇ ਵੀ ਆਂ, ਅਤੇ ਤੁਸੀਂ ਏ ਦੇਖੋ ਨਾ ਓ ਸਾਰਾ ਮਤਲਬ ਕਿ ਸੁਕੂਲ ਦਾ ਟਾਈਮ, ਬੈਲ ਦੇ ਸਾਹਬ ਨਾਲ ਚੱਲਦੈ। ਘੰਟੀ ਦੇ ਸਾਹਬ ਨਾਲ, ਓ ਘੰਟੀ ਕਦੋਂ ਵੱਜਦੀ ਐ ਟਾਈਮ
ਹਾਂ ਓ ਸੁਕੂਲ ਵੀ ਐ, ਓਥੇ ਜੇੜੇ ਸੁਕੂਲ ਚ ਫਸਟ ਪੀਰੇੜ, ਸੈਕੇਂਡ ਪੀਰੇੜ, ਥਰੜ ਪੀਰੇੜ ਵੀ ਲਗਦੈ
ਹਾਂ, ਹਾਂ, ਹਾਂ।
ਓ ਵੀ ਟਾਈਮ ਦੇ, ਹਾਂ ਓ ਵੀ ਟਾਈਮ ਮਨੇਜਮੈਂਟ ਦੇ ਸਾਹਬ ਨਾਲ ਈ ਚੱਲਦੇ ਨੇ।
ਓ ਪੈਲਾਂ ਟਾਈਮ ਟੇਬਲ ਬਨਾਂਦੇ ਐ। ਵੀ ਐਸ ਵੇਲੇ ਆ ਪੀਰਡ ਲੱਗਨੈ, ਐਸ ਵੇਲੇ ਆ ਪੀਰਡ ਲੱਗਨੈ, ਐਸ ਵੇਲੇ ਆ ਪੀਰਡ ਲੱਗਨੈ
ਕ, ਓਈ ਗੱਲ ਆ ਨਾ। ਜਦੋ ਆਪਾਂ ਟਾਈਮ ਮੈਨੇਜਮੈਂਟ ਨਈ ਕਰਾਂਗੇ, ਤੇ ਫੇਰ ਐਵੇਂ ਤਾਂ ਸਾਨੂੰ ਪਤਾ ਈ ਨੀ ਲੱਗੇਗਾ ਕਿ ਟਾਈਮ ਜਾ ਕਿੱਥੇ ਰੇਯਾ। ਕੋਈ ਕਾੰਮ, ਯਾ ਤੇ ਬਿਲਕੁਲ ਈ ਜ਼ਿਆਦਾ ਕਰ ਲਾਂਗੇ ਤੇ ਬਿਲਕੁਲ ਹੀ ਘੱਟ ਕਰਾਂਗੇ ਆਪਾਂ ਉਹਦੀ ਕੋਈ ਲਿਮੀਟੇਸ਼ਨ ਹੀ ਨੀ ਰਹੇਗੀ
ਲਿਮੀਟੇਸ਼ਨ ਸਹੀ ਗੱਲ ਆ ਸਹੀ ਗੱਲ ਹਾਂਜੀ
ਆਪਾਂ ਇੱਕ ਲਿਮਿਟ ' ਕੰਮ ਕਰਾਂਗੇ ਆਪਾਂ ਇੱਕ ਲਿਮਿਟ ਨਾਲ ਚੱਲਾਂਗੇ ਟਾਈਮ ਦੀ ਇੱਕ ਲਿਮਿਟ ਨਾਲ ਚੱਲਾਂਗੇ ਤੇ ਆਪਾਂ ਜ਼ਿਆਦਾ ਵਧੀਆ ਰਵਾਂਗੇ
ਜਿਆਦਾ ਵਧੀਆ ਰ ਬਿਲਕੁਲ ਹਾਂ ਬਿਲਕੁਲ ਸਹੀ ਹੈ ਹ ਹਾਂਜੀ ਹਾਂਜੀ ਨਹੀਂ ਬਿਲਕੁਲ ਟਾਈਮ ਬਿਨਾਂ ਤਾਂ ਜ਼ਿੰਦਗੀ ਵੀ ਹੈ ਨਹੀਂੀ ਗ ਤੁਹਾਨੂੰ ਮੈਂ ਦੱਸਾਂ
ਹਾਂ ਉਹ ਤਾਂ ਹੈ ਹੀ ਹੈ ਜੀ ਟਾਈਮ ਨਾਲ ਹੀ ਆਪਾਂ ਅੱਗੇ ਵੱਧ ਪਾਵਾਂਗੇੀ ਤੇ ਆਪਾਂ ਟਾਈਮ ਇਹ ਸੋਚ ਕੇ ਬੈਠ ਬਠਾਂਗੇ ਕਿ ਬਾਅਦ ਵਿੱਚ ਕਰ ਲਾਂਗੇ ਜਾਂ
ਨਾ ਨਾ ਨਾ ਆਪਾਂ ਸਵੇਰ ਤਾਂ ਉੱਠਦੇ ਹਾਂ ਤੁਸੀਂ ਇਹ ਸੋਚੋ ਵੀ ਘੜੀ ਵੱਲ ਕਿੰਨੀ ਵਾਰੀ ਦੇਖਦੇ ਹੋ ਟਾਈਮ ਚ
ਦੇਖੀ ਜਾਂਦੇ ਹਾਂ ਪੰਜ ਸੱਤ ਵਾਰੀ ਤੇ ਦੇਖਦੇ ਹੀ ਆ ਇੱਕ ਦਿਨ
ਪੰਜ ਸੱਤ ਵਾਰੀ ਕਿ ਕਿੰਨੀ ਜਿੰਨੀ ਵਾਰੀ ਇਹ ਕੰਮ ਕਰਦੇਿਆਂ ਵੀ ਮੈਂ ਤਾਂ ਮੈਂ ਤਾਂ ਦੇਖਦਾ ਵੀ ਇਸ ਵੇਲੇ ਕਈ ਵਾਰੀ ਘਰ ਦਾ ਨੋਰਮਲ ਜਿਹਾ ਕੰਮ ਹੈ ਹਨਾ ਜੇ ਮੋਟਰ ਵੀ ਛੱਡੀ ਹੈ ਨਾ ਵੀ ਪਾਣੀ ਉੱਪਰੋਂ ਡਿੱਗ ਨਾ ਪਵੇ ਤੇ ਇੰਨੇ ਵਜੇ ਮੋਟਰ ਛੱਡੀਏ ਤੇ ਇੰਨੇ ਵਜੇ ਬੰਦ ਕਰ ਦੇਣੀਏ।
ਹਾਂ ਬਿਲਕੁ
ਵੀ ਕਿਤੇ ਟੈਂਕੀ ਭਰ ਨਾ ਜਾਵੇ ਉਹ ਸੀ ਅਸੀਂ ਇੱਕ ਇੱਕ ਚੀਜ਼ ਟਾਈਮ ਨਾਲ ਹੈ। ਅਸੀਂ ਸਬਜ਼ੀ ਵੀ ਬਣਾਉਂਦੇ ਹਾਂ ਤਾਂ ਕਹਿੰਦੇ ਹਾਂ ਇਹਦੀਆਂ ਇੱਕ ਮਿੰਟ ਦੇਣਾ ਦੋ ਮਿੰਟ ਦੇਣੇ ਕਿ ਤਿੰਨ ਮਿੰਟ ਘੜੀ ਦੇਖੋ ਵੀ ਇਨੀਆਂ ਵਿਸਲਾਂ ਵੱਜਣੀਆਂ ਵੀ ਇੰਨੀਆਂ ਬੱਸ ਅਸੀਂ ਟਾਈਮ ਦੇ ਹਿਸਾਬ ਨਾਲ ਮੈਨੇਜ ਕਰਕੇ ਚੱਲਦੇ ਆ ਜੇ ਪਤਾ ਵੀ ਆਪਦੇ। ਘਰਦਿਆਂ ਨੇ ਦਫ਼ਤਰ ਜਾਣਾ ਜਾਂ ਕਰਨਾ। ਤੇ ਅਸੀਂ ਉਹਨਾਂ ਦੇ ਹਿਸਾਬ ਨਾਲ ਦੇਖਦੇ ਹਾਂ ਵੀ ਹੁਣ ਉਹ ਬੰਦਾ ਨਹਾਣ ਚਲਾ ਗਿਆ ਜਾਂ ਕਰਕੇ ਅਸੀਂ ਫਟਾਫਟ। ਟਾਈਮ ਦੇਖਦੇ ਕਿਤੇ ਲੇਟ ਤਾਂ ਨਹੀਂ ਹੋ ਗਏ
ਹ
ਪਤਾ ਨਹੀਂ ਕਿੰਨ ਘਰ ਦੀਆਂ ਜਨਾਨੀਆਂ ਦਾ ਪਤਾ ਨਹੀਂ ਕਿੰਨੀ ਵਾਰੀ ਟਾਈਮ ਵੱਲ ਦੇਖਦੀਆਂ ਨੇ ਵੀ ਕਿਤੇ ਲੇਟ ਸ ਲੇਟ ਹੋ ਜਾ ਰੋਟੀ ਦੇਣੀ ਹੈ ਫਟਾਫਟ ਰੋਟੀ ਬਣਾਓ ਇੱਕ ਕਰੋਸਾ ਟਾਈਮ ਦੇਖਦੀ ਹੈ ਰਸੋਈ ਚ ਵੜਦੀ ਕੰਮ ਫਟਾਫਟ ਕਰਦੀ ਹ ਕਿਸੇ ਕੋਲ ਲੇਟ ਨਾ ਹੋ ਜਾਵੇ ਕਿਸੇ ਇਹ ਨਾ ਹੋ ਜਾ
ਹਾਂ ਇਹ ਸਭ ਟਾਈਮ ਮੈਨੇਜਮੈਂਟ ਕਰਦੇ
ਹਾਂ ਉਹ ਤਾਂ ਘਰ ਦੇ ਬੱਚੇ ਵੀ ਕਹਿ ਦਿੰਦੇ ਵੀ ਜਦੋਂ ਅਸੀਂ ਤਿਆਰ ਹੋ ਕੇ ਨਾ ਸਾਨੂੰ ਉਸੇ ਵੇਲੇ ਗਰਮ ਰੋਟੀ ਉਸੇ ਵੇਲੇ ਹੀ ਸਾਰਾ ਕੁਛ ਮਤਲਬ ਕਿ ਮਿਲ ਜਾਂਦਾ ਵੀ ਤੁਸੀਂ ਦੇਖਦੇ ਹੀ ਰਹਿਣੇ ਓ ਵੀ ਹਾਂ, ਵੀ ਕਿਸੇ ਵੇਲੇ ਬੰਦਾ ਫ੍ਰਰੀ ਹੁੰਦਾ ਤੇ ਉਹਨੂੰ ਫੜਾਈ ਜਾਵੇ ਰੋਟੀ ਜਾ ਟਾਈਮ ਹੋ ਗਿਆ। ਉਹ ਮੈਂ ਕਿਹਾ ਟਾਈਮ ਮੈਨੇਜਮੈਂਟ ਵੀ ਦੇਖਦੇ ਆ ਅਸੀਂ ਦੇਖਦੇ ਆ ਤੁਸੀਂ ਟਾਈਮ ਦੇ ਹਿਸਾਬ ਨਾਲ ਸਾਰਿਆਂ ਨੂੰ ਟਾਈਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ।
ਹਾਂ, ਸਹੀ ਗੱਲ ਐ ਜੀ ਅਗਰ ਟਾਈਮ ਨੂੰ ਗਵਾ ਲਏਗਾ ਬੰਦਾ ਤੇ ਫੇਰ ਉਹ ਕੰਮ ਉਹ ਨੀ ਕਰ ਪਾਏਗਾ।
ਹਾਂ, ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਨਿਕਲਿਆ ਅਹ ਵਿਹਲਾ ਹੱਥ ਨਹੀਂੀ ਆਉਂਦਾ ਗਾ ਕਹਿੰਦੇ ਵਹਲੇ ਵਿਹਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ ਕਹਿੰਦੇ ਦੱਸਿਆ ਉਹ ਕਹਿ ਦਿੰਦੇ ਨਾ ਵੀ ਜੇ ਵੇਲਾ ਹੋ ਗਿਆ ਤਾਂ ਉਹ ਟੱਕਰਾ ਹੀ ਟੱਕਰਾ ਕਹਿੰਦੇ ਤੇ ਜੇ ਵੇਲੇ ਵੇਲੇ ਕਰਲੋ ਤਾਂ ਉਹ ਕੰਮ ਤੁਹਾਨੂੰ ਮਿਲ ਜਾਂਦਾ।
ਹਾਂ, ਸਹੀ ਗੱਲ ਹੈ ਜੀ ਸਹੀ ਗੱਲ
ਹਾਂ
ਬਾਕੀ ਉਹੀ ਆ ਗੱਲ ਆ ਟਾਈਮ ਆਪਾਂ ਹੋਰ ਹਰ ਕੋਈ ਕੰਮ ਟਾਈਮ ਨਾਲ ਕਰੀਏ ਤੇ ਟਾਈਮ ਨਾਲ ਕੰਪਲੀਟ ਕਰੀਏ ਟਾਈਮ ਦੀ ਬੱਚਤ
ਫੇਰ ਉਹ ਫੇਰ ਉਹ ਟਾਈਮ ਲਾਇਆ ਮਹਿਸੂਸ ਵੀ ਨਹੀਂੀ ਹੁੰਦਾ ਜਦੋਂ ਆਪਾਂ ਨੂੰ ਕੰਮ ਵਿੱਚ ਆਪਾਂ ਤਾਂ ਸਫਲਤਾ ਮਿਲਦੀ ਹੈ ਨਾ ਆਪਾਂ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੇ ਹਾਂ ਸਫਲਤਾ ਮਿਲਦੀ ਹੈ ਤੁਸੀਂ ਇਹ ਦੇਖੋ ਵੀ ਆਪਣੀ ਖੁਦ ਦੀ ਗਰੋਥ ਬੜੀ ਹੁੰਦੀ ਹੈ ਅਤੇ ਆਪਣਾ ਦਿਮਾਗ ਕਿੰਨਾ ਸ਼ਾਂਤ ਹੁੰਦਾ ਹੈ ਜਦੋਂ ਮੌਕੇ ਤੇ ਆਪਾਂ ਜਦੋਂ ਅਸੀਂ ਕੰਮ ਕਰ ਲੈਣੇ ਆ। ਫੇਰ ਐਂ ਲੱਗਦਾ ਵੀ ਕਿੰਨੀ ਸ਼ਾਂਤੀ ਮਿਲਦੀ ਐ ਵੀ ਅੱਜ ਜੇ ਮੇਰਾ ਇੰਨਾ ਕੰਮ ਕੰਪਲੀਟ ਕਰ ਲਿਆ ਜਿਹੜਾ ਕੰਮ ਅਸੀ ਹਾਂ।
ਜੇ ਟਾਈਮ ਨਾਲ ਨਾ ਕੰਪਲੀਟ ਹੋਏ ਤੇ। ਟੈਸ਼ਨ ਰਹਿੰਦੀ ਆ ਇਹ ਨੀ ਹੋਇਆ ਉਹ ਨੀ ਹੋਇਆ ਇਹ ਕੰਮ ਰਹਿ ਗਿਆ।
ਹਾਂ,
ਜਲਦ ਜਲਦੀ ਕਰੋ ਐਵੇਂ ਕਰੋ ਮਤਲਬ ਕਰੋ ਜਲਦਬਾਜ਼ੀ ਚ ਕੰਮ ਖ਼ਰਾਬ ਵੀ ਹੋ ਜਾਂਦਾ ਐ ਫਿਰ ਹੂੰ, ਤਾਂ ਕਰਕੇ ਆਪਾਂ ਸਾਨੂੰ ਟਾਈਮ ਦੀ ਬੱਚਤ ਤੇ ਕਰਨੀ।
ਹਾਂ, ਉਹਦੀ ਟਾਈਮ ਵੀ ਕਦਰ ਕਰਨੀ ਚਾਹੀਦੀ ਆ ਆਪਾਂ ਨੂੰ ਬਸ ਗੱਲ ਇਹ ਆ।
ਹਾਂਜੀ, ਬਿਲਕੁਲ ਸਹੀ ਗੱਲ ਹਾਂ ਬਾਕੀ ਵਧੀਆ ਲੱਗਿਆ ਜੀ। ਤੁਹਾਡੇ ਨਾਲ ਗੱਲ ਕਰਕੇਸੀਂ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਐ।